ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਐ?
ਵਧੀਆ ਤੁਸੀਂ ਸੁਣਾਓ?
ਹਾਂਜੀ ਠੀਕ ਹੈ ਹੋਰ ਘਰ ਕਿਵੇਂ ਆ ਸਭ
ਸਭ ਠੀਕ ਹੈ ਕੀ ਹੋ ਰਿਹਾ ਅੱਜ ਕੱਲ
ਚਲੋ ਵਧੀਆ ਬਸ ਕੁਛ ਨਹੀਂ ਕੱਲ ਮੈਰਿਜ ਤੇ ਗਏ ਸੀ
ਅੱਛਾ ਅੱਛਾ
ਹਾਂ ਰਾਤ ਨੂੰ ਕਾਫੀ ਲੇਟ ਹੋ ਗਏ ਹੋਰ ਲੇਟ ਹੋ ਗਏ ਕਾਫੀ ਕਾਫ਼ੀ ਹਰਾਸ਼ਮੈਂਟ ਹੋ ਜਾਂਦੀ ਹੈ ਫਿਰ ਪਤਾ ਹੀ ਹੈ ਤੁਹਾਨੂੰ
ਹਾਂਜੀ ਫੰਕਸ਼ਨ ਅੱਜ ਕੱਲ੍ਹ ਜਿਹੜੇ ਆਉਂਦੇ ਨਾ ਉਹਨਾਂ ਕਰਕੇ ਬੇਟਾਈਮ ਜਾਓ ਬੇਟਾਈਮ ਆਓ ਫਿਰ ਉਹਦੇ ਨਾਲ ਨਿੰਂਦ ਵੀ ਨੀ ਪੂਰੀ ਹੁੰਦੀ
ਨਹੀਂ ਨੀਂਦ ਨਹੀਂੀ ਪੂਰੀ ਹੁੰਦੀ ਮਤਲਬ ਕਾਫ਼ੀ ਦਿੱਕਤ ਰਹਿੰਦੀ ਹੈ ਬੱਚਿਆਂ ਨਾਲ ਵੀ ਫਿਰ ਤੁਹਾਨੂੰ ਪਤਾ ਹੀ ਹੈ ਵੀ ਔਖਾ ਹੈ
ਹਾਂਜੀ ਉਹ ਤਾਂ ਹੈ ਹੀ ਹੈ ਚਲੋ ਇਹ ਤਾਂ ਹੈ ਛੁੱਟਟੀ ਹੋਣੀੀਆਂ ਬੱਚਿਆਂ ਦੀਆਂ ਸਕੂਲਾਂ ਚ ਤਾਂ
ਛੁੱਟੀਆਂ ਹਜੇ ਹੋਣੀਆਂ ਬੱਚਿਆਂ ਨੂੰ ਹੋਈਆਂ ਨੀ ਬਸ ਹੋ ਜਾਣਗੀਆ। ਹੂੰ ਤਾਂ ਹੀ ਤਾਂ ਦਿੱਕਤ ਆ ਛੁੱਟੀਆ ਛੁੱਟੀ ਹੁੰਦੀ ਚਲੋ ਫਿਰ ਛੁੱਟੀ ਹੋਵੇ ਵੀ ਤਾਂ ਕੀ ਹੁੰਦਾ ਦੇਖੋ ਬੱਚੇ ਤਾਂ ਨਹੀਂ ਜਾਂਦੇ ਸਕੂਲ ਜੇ ਮੈਰਿਜ ਵਗੈਰਾ ਤੇ ਜਾਣਾ ਵੀ ਹੋਵੇ ਬੱਚੇ ਤਾਂ ਘਰ ਹੀ ਹੈ। ਤੇ ਨਾ ਮਤਲਬ ਖੁਦ ਤਾਂ ਕੰਮ ਕਰਨਾ ਹੁੰਦਾ ਉੱਠ ਕੇ ਹਸਬੈਂਡ ਨੇ ਵੀ ਜਾਣਾ ਉਹ ਵੀ ਹਰਾਸ਼ ਹੁੰਦੇ ਨੇ ਫਿਰ ਇਧਰੋਂ ਮੈਂ ਵੀ ਬੱਚੇ ਤਾਂ ਚਲੋ ਸੋ ਲੈਂਦੇ ਆ ਬੱਚੇ ਤ ਮਿਸ ਵੀ ਕਰ ਦਿੰਦੇ ਆ ਸਕੂਲ ਹਨਾ
ਹਾਂਜੀ ਉਹ ਤਾਂ ਹੈ ਹੀ ਹੈ ਸਾਨੂੰ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਹੈ ਜ਼ਿਆਦਾ।
ਲੇਡੀਜ਼ ਨੂੰ ਦਿੱਕਤ ਆਦੀ ਹੈ ਜੈਂਟਸ ਨੂੰ ਵੀ ਦਿੱਕਤ ਆਦੀ ਹੈ ਉਹਨਾ ਨੇ ਇਹਨਾਂ ਨੇ ਵਿਚਚਾਰਿਆਂ ਨੇ ਬਾਹਰ ਜਾ ਕੇ ਕੰਮ ਕਰਨਾ ਹੁੰਦਾ। ਹੂੰ
ਪਰ ਅੱਜ ਕੱਲ ਮਤਲਬ ਇਹ ਸਭ ਬ ਚਲੋ ਓਦਾਂ ਉਹ ਠੀਕ ਹੈ ਇਹ ਸਭ ਚੀਜ਼ਾਂ ਵਿਆਹ ਆ ਗ ਚਲੋ ਤਾਂ ਕਦੀ ਕਦੇ ਆਦੇ ਵੈਸੇ ਵੀ ਨੋਰਮਲੀ ਵੀ ਲੋਕਾਂ ਦੀ ਅੱਜ ਕੱਲ ਨੀਂਦ ਪੂਰੀ ਨਹੀਂ ਹੋ ਰਹੀ ਕੰਮ ਦਾ ਸਟ੍ਰੈਸ ਹੋ ਗਿਆ ਜਾਂ ਓਦਾਂ ਕੋਈ ਹੋਰ ਟੈਸ਼ਨ ਹੈ ਕਈ ਵਾਰੀ ਲੇਡੀਜ਼ ਸੋਚਣ ਲੱਗ ਪੈਂਦੀਆਂ ਅੱਛਾ ਸਵੇਰੇ ਕੀ ਕੰਮ ਕਰਨਾ ਕੱਲ ਕੀ ਕਰਨਾ ਉਹ ਤਾਂ ਚੱਕਰ ਸਾਨੂੰ ਰਾਤੀ ਨੀਂਦ ਨੀ ਆਦੀ ਛੇਤੀ।
ਪਤਾ ਕੀ ਆ ਟਾਈਮ ਲੰਘ ਜਾਂਦਾ ਫਿਰ ਟਾਈਮ ਲੰਘ ਜਾਂਦਾ ਨੀਂਦ ਦਾ ਗੱਲ ਤਾਂ ਇਹ ਹੁੰਦੀ ਹੈ ਨੀਂਦ ਦਾ ਵੀ ਨਾ ਇੱਕ ਟਾਈਮ ਹੁੰਦਾ ਐ। ਮੈਂ ਦੇਖਿਆ ਮੈਨੂੰ ਹੁਣ ਐਵੇਂ ਹੈ ਵੀ ਜੇ ਨੌ ਤੋਂ ਦਸ ਵਜੇ ਤੱਕ ਸੋਜਵਾਂ ਸੋਜਵਾਂ ਜੇ ਨਾ ਸੋਵਾਂ ਫੇਰ ਮਤਲਬ ਬੜੀ ਦਿੱਕਤ ਆਦੀ ਹੈ।
ਉਹੀ ਨਾ ਇਹੀ ਤਾਂ ਸਾਡਾ ਸਾਡੇ ਲੋਕਾਂ ਦਾ ਟਾਈਮ ਅਸੀਂ ਫਿਕਸ ਨੀ ਕਰਦੇ ਕਿਸ ਵੇਲੇ ਫੋਨ ਹੀ ਦੇਖਣ ਲੱਗ ਪੈਂਦੇ ਹਾ ਅਸੀਂ। ਫੋਨ ਦੇਖਦੇ ਦੇਖਦੇ ਹੀ ਬਹੁਤ ਟਾਈਮ ਨਿਕਲ ਜਾਂਦਾ ਟਾਈਮ ਨਿਕਲ ਜਾਂਦਾ ਨੀਂਦ ਦਾ ਔਰ ਕਿਸੇ ਵੇਲੇ ਸ਼ਾਮੀ ਸੱਤ ਸਾਢੇ ਸੱਤ ਵਜੇ ਨੀਂਦ ਆ ਰਹੀ ਹੁੰਦੀ ਹੈ। ਪਰ ਅਸੀਂ ਦੇਖਦੇ ਹਾਂ ਕਿ ਬੱਚੇ ਆ ਜਾਣ ਖਾਣਾ ਖਾ ਲੈਣ ਘਰ ਵਾਲਾ ਖਾ ਲੈ ਖਾਣਾ ਵਗੈਰਾ ਖਾ ਲੈਣ ਫਿਰ ਓਸ ਤੋਂ ਬਾਦ ਫਰੀ ਹੋ ਕੇ ਫੇਰ ਹੀ ਸੋਈਏ। ਤੇ ਅੱਜ ਕੱਲ ਨਾ ਇਹ ਸਾਡੇ ਸਾਰੇ ਚੀਜ਼ਾਂ ਮਤਲਬ ਸਾਰੀਆਂ ਸਾਡੀ ਜਿਹੜੀ ਅੱਧੀਆਂ ਬਿਮਾਰੀਆਂ ਦਾ ਕਾਰਨ ਜਿਹੜਾ ਉਹ ਸਾਡਾ ਨਾ ਟਾਈਮ ਸਿਰ ਸੋਣਾ ਔਰ ਨਾ ਸਾਡੀ ਜਿਹੜੀ ਨੀਂ ਪੂਰੀ ਹੁੰਦੀ ਹੈ ਜਨਰਲੀ ਲੋਕ ਲੋਕਾਂ ਨੂੰ ਕਿਹਾ ਜਾਂਦਾ ਹੈ। ਕਿ ਅੱਠ ਤੋਂ ਨੌ ਘੰਟੇ ਤਾਂ ਘੱਟੋ ਘੱਟ ਸੋਣਾ ਚਾਹੀਦਾ ਲੇਡੀਜ਼ ਨੂੰ ਘੱਟੋ ਘੱਟ ਦਸ ਘੰਟੇ ਰੈਸਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਸਾਡਾ ਡੇਲੀ ਦਾ ਕੰਮ ਹੁੰਦਾ ਓਦੇ ਹਿਸਾਬ ਨਾਲ ਸਾਨੂੰ ਅੱਠ ਨੌ ਘੰਟੇ ਤੱਕ ਘੱਟੋ ਘੱਟ ਸੋਣਾ ਹੀ ਚਾਹੀਦਾ ਹੈ ਔਰ ਸਾਡੀ ਬੱਚਿਆਂ ਕਰਕੇ ਗਏ ਕਦੇ ਬ ਚੇ ਛੋਟੇ ਆ ਕਦੇ ਰਾਤੀ ਨੀਂਦ ਨੀ ਪੂਰੀ ਹੁੰਦੀ। ਅਸੀਂ ਉਹਨਾਂ ਕਰਕੇ ਉੱਠਦੇ ਹਾਂ ਕਦੇ ਬੱਚ ਚਾ ਬਿਮਾਰ ਐ ਕਦੀ ਅਸੀਂ ਆਪੇ ਠੀਕ ਨਈ ਹੈਗੇ ਆ। ਉਹਨਾਂ ਕਰਕੇ ਸਾਡੇ ਫੇਰ ਸਾਡੇ ਜਿਹੜੇ ਉ ਡਿਸਬੈਲੈਂਸ ਏ, ਹਾਰਮੋਨਲ ਡਿਸਬੈਲੈਂਸ ਸਭ ਤੋਂ ਜ਼ਿਆਦਾ ਹੁੰਦਾ ਉਹਦੀ ਵਜ੍ਹਾ ਨਾਲ।
ਹਾਂਜੀ, ਨਈ ਮੇਰਾ ਤਾਂ ਐਮ ਐ ਕਿ ਮੈਨੂੰ ਸੱਤ ਘੰਟੇ ਦੀ ਨੀਂਦ ਚਾਹੀਦੀ ਚਾਹੀਦੀ ਏ ਨਈ ਤਾਂ ਬੜੀ ਦਿੱਕਤ ਆ ਜਾਂਦੀ ਏ ਫੇਰ। ਨਹੀਂ ਮੇਰਾ ਨਾ ਹੈਡਕ ਹੋਣਾ ਸ਼ੁਰੂ ਹੋ ਜਾਂਦਾ ਮੈਨੂੰ ਵੈਸੇ ਵੀ ਚਿੱੜਚਿੜਾ ਪਨ ਜਿਹਾ ਹੋ ਜਾਂਦਾ।
ਹਾਂ, ਉਹ ਤਾਂ ਨੋਰਮਲ ਆ ਜਦੋਂ ਨੀਂਦ ਨੀ ਪੂਰੀ ਹੋਣੀ ਕੰਮ ਸਾਰੇ ਹੀ ਕਰਨੇ ਆ ਕੰਮ ਤਾਂ ਛ ਛੱਡ ਨੀ ਸਕਦੇ ਕੋਈ ਵੀ। ਜਦੋਂ ਨਹੀਂ ਕੰਮ ਕ ਜਦੋਂ ਕੰਮ ਕਰਨੇ ਪੈਣਗੇ ਇੱਕ ਤੋਂ ਬਾਅਦ ਇੱਕ ਫਿਰ ਤਾ ਉਹ ਆਪਣੇ ਆਪ ਹੀ ਮੈਂਟਲੀ ਪ੍ਰੈਸ਼ਰ ਹੋਣਾ ਸ਼ੁਰੂ ਕਰ ਜਾਂਦਾਏ। ਤੇ ਉਹਦੀ ਵਜ੍ਹਾ ਨਾਲ ਸਾਨੂੰ ਚਿੜਚੜਾਪਣ ਜਿਹੜਾ ਆਂਦਾ ਨਾ ਉਹ ਉਹਦੀ ਵਜ੍ਹਾ ਨਾਲ ਈ ਏ। ਅੱਜ ਕੱਲ ਇਹ ਜਿਹੜੀ ਇੰਝਾਇਟੀ ਔਰ ਡਿਪਰੈਸ਼ਨ ਤਾ ਆਂਦਾ ਈ ਸੀ ਵਜ੍ਹਾ ਨਾਲ ਪਿਆ ਵ ਲੋਕਾਂ ਨੂੰ ਸਾਰਿਆਂ ਨੂੰ ਈ ਜਿਹਨੂੰ ਦੇਖੋ ਅੱਜ ਕੱਲ੍ਹ ਨਵੀਂ ਬਿਮਾਰੀ ਨਿੱਦਾਂ। ਪੁਰਾਣੇ ਟਾਈਮ ਚ ਲੋਕ ਸੁਨਦੇ ਸੀ ਕਿਸ ਨੂੰ ਡਿਪਰੈਸ਼ਨ ਸੀਗਾ। ਅੱਜ ਦੇ
ਨਈ ਮਤਲਬ ਉਹ ਲੋਕਾਂ ਨੂੰ ਪਤਾ ਕੰਮ ਬੜਾ ਉਹ ਹਾਰਡ ਕਰਦਾ ਪੁਰਾਣੇ ਟਾਈਮ ਚ ਮਤਲਬ ਸਰੀਰਕ ਮਿਹਨਤ ਜ਼ਿਆਦਾ ਹੁੰਦੀ ਸਰੀਰ ਟੁੱਟ ਜਾਂਦਾ ਸੀ ਸੋ ਜਾਂਦੇ ਸੀ ਆਰਾਮ ਨਾਲ ਹਨਾ। ਅੱਜ ਕੱਲ ਮਤਲਬ ਲੋਕਾਂ ਨੇ ਏ ਸੀ ਚ ਬਹਿ ਕੰਮ ਕਰਨਾ ਸਨ ਚੇਅਰ ਤੇ ਬੈਠੇ ਰਹਿਣਾ। ਫੇਰ ਮਤਲਬ ਨੀ ਨੀ ਆਉਂਦੀ ਹੈਗੀ। ਕਿ ਕੋਈ ਚੱਲਣ ਫਿਰਨ ਵਾਲਾ ਕੋਈ ਸਰੀਰਕ ਕੰਮ ਤਾਂ ਹੁੰਦਾ ਨੀ ਵੀ ਕੋਈ ਬੋਝ ਭਰ ਦਾ ਕੰਮ ਕਰਨਾ। ਉਈ ਹੋ ਜਾਂਦਾ ਨਾ ਵੀ ਉਹਦੇ ਕਰਕੇ ਫੇਰ ਨੀਂਦ ਦੀ ਫਿਰ ਦਿੱਕਤ ਹੋ ਜਾਂਦੀ ਐ।
ਹਾਂਜੀ, ਹਾਂਜੀ ਬਾਕੀ ਅਸੀਂ ਜਿਹੜੀ ਹੁਨ ਦੀ ਜਨਰੇਸ਼ਨ ਆਈ ਆ। ਉਹ ਬਹੁਤ ਜ਼ਿਆਦਾ ਟੈਨਸ਼ਨ ਲੈ ਕੇ ਕੰਮ ਕਰਦੀ ਐ। ਪਹਿਲੇ ਦੇ ਲੋਕ ਥੋੜੇ ਬੇਪਰਵਾਹ ਵੀ ਹੁੰ ਸੀਗੇ ਚਲ ਉਹਨਾਂ ਨੂੰ ਪਤਾ ਏ ਕੰਮ ਕਰਨਾ ਅਸੀਂ ਵੀ ਜੇ ਆਪਣੇ ਮਾਇੰਡ ਨੂੰ ਪ ਕਾ ਕਰ ਲਏ ਕਿ ਸਾਨੂੰ ਇਹ ਪਤਾ ਕੰਮ ਕਰਨਾ ਈ ਐ। ਤਾਂ ਸ਼ਾਇਦ ਉਹਨਾ ਉਹਨਾਂ ਚ ਅਸੀਂ ਫੇਰ ਇੰਨਾ ਨਾ ਜ਼ਿਆਦਾ ਸੋ ਸੋਚੀਏ ਸਾਡੀ ਵਾਲੀ ਜਨਰੇਸ਼ਨ ਤਾਂ ਫੇਰ ਵੀ ਠੀਕ ਐ। ਜਿਹੜੀ ਅੱਗੇ ਬੱਚਿਆਂ ਦੀ ਜਨਰੇਸ਼ਨ ਉਹਨ ਨੂੰ ਸੋਚੋ, ਜਿਨਾਂ ਨੂੰ ਹਰ ਪਾਸੇ ਪ੍ਰੈਸ਼ਰ ਐ। ਕੰਮ ਦਾ ਵੀ, ਸਕੂਲਾਂ ਦੇ ਕੰਮ ਦੇ ਵੀ, ਸਟੱਡੀ ਦਾ ਵੀ ਹਾਂ ਫੇਰ ਪੇਰੈਂਟਸ ਨੂੰ ਅੱਜ ਕੱਲ ਇਹ ਵੀ ਏ ਨੰਬਰ ਬਬਰ ਬੜੇ ਜ਼ਿਆਦਾ ਸਾਰਿਆਂ ਨੂੰ ਚਾਹੀਦੇ ਆ ਹਰ ਕੋਈ ਸੋਚਦਾ ਵਾ। ਅਸੀ ਵੀ ਅ ਪੇਰੈਂਟਸ ਸੋਚਦੇ ਹਾਂ ਕਿ ਨਈ ਜੀ ਬੱਚਿਆਂ ਨੰਬਰ ਨੱਬੇ ਪਰਸੈਂਟ ਆਂਦੇ ਪਏ ਉਹਨਾਂ ਦੇ, ਦੂਜਿਆਂ ਦੇ ਬੱਚਿਆਂ ਦੇ ਸਾਡੇ ਬੱਚਿਆਂ ਦੇ ਕਿਉਂ ਨਈ ਆਂਦੇ ਪਏ। ਅਸੀਂ ਬੱਚਿਆਂ ਨੂੰ ਵੀ ਇਨ ਡਾਇਰੈਕਟਲੀ ਪ੍ਰੈਸ਼ਰ ਦੇ ਦਿੰਦੇ ਅ। ਕਿ ਅੱਛਾ ਉਹਦੇ ਬੱਚੇ ਉਹਦੇ ਨੱਬੇ ਪ੍ਰਸੈਂਟ ਨੰਬਰ ਆਏ ਸੀ ਟਾਡੇ ਵੀ ਆਨੇ ਚਾਹੀਦੇ ਏ। ਚਾਹੇ ਅਸੀਂ ਇੱਕ ਵਾਰੀ ਕਿਆ ਹੋਏਗਾ ਬੱਚੇ ਦੇ ਪਰ ਬੱਚੇ ਦੇ ਦਿਮਾਗ ਕਿਤੇ ਨਾ ਕਿਤੇ ਉਹ ਬੈਠ ਜਾਂਦੀ ਏ ਗੱਲ, ਬੱਚਿਆਂ ਨੂੰ ਸਾਡੇ ਆਣ ਵਾਲੀ ਜਿਹੜੀ ਅੱਗੇ ਜਨਰੇਸ਼ਨ ਹੈਗੀ ਉਹਨਾਂ ਬੱਚਿਆਂ ਨੂੰ ਹੋਰ ਜ਼ਿਆਦਾ ਉਹ ਨੂੰ ਇੰਜਾਇਟੀ ਦੀ ਪ੍ਰੋਬਲਮਾਂ ਨੂੰ ਜ਼ਿਆਦਾ ਏ। ਪਹਿਲੇ ਵਾਲੇ ਬੱਚੇ ਥੋੜੇ ਜਿਹੇ ਬਾਰ ਖੇਲਦੇ ਸੀਗੇ। ਸਭ ਕੰਮ ਕਰਦੇ ਸੀਗੇ ਹੁਨ, ਹੁਨ ਦੇ ਬੱਚੇ ਬਾਹਰ ਈ ਨੀ ਜ ਖੇਲਦੇ।